ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹਾਂਜੀ। ਹਾਂਜੀ ਜੀ ਠੀਕ ਆਂ।
ਹੋਰ ਕੀ ਕਰਦੇ ਸੀ? ਵਧੀਆ ਵਧੀਆ ਮੈਂ ਵੀ। ਹੋਰ
ਵਧੀਆ ਠੀਕ ਆ ਜੀ ਤੁਸੀ ਦੱਸੋ। ਕੀ ਕਰਦੇ ਸੀ?
ਕੁਸ਼ ਨੀ ਬੈਠੇ ਸੀ। ਹੁਨ ਚਾ ਪਾਨੀ ਪੀਤਾ
ਹਾਂ।
ਹਾਂਜੀ, ਤੁਸੀ ਕੀ ਕਰਦੇ ਸੀ?
ਹ ਵੀ ਬੈਠੀ ਸੀ।
ਅੱਛਾ, ਕੀ ਖਾਧਾ ਫੇਰ ਦੁਪੈਰੇ?
ਮੈਂ ਅੱਜ ਤੋਨੂੰ ਦੱਸਦੀ ਆਂ। ਓਹ ਦਾਲ ਮਸਾਲੇ ਵਾਲੇ ਚੌਲ ਬਣਾਏ ਸੀਗੇ। ਤੇ ਦਈਂ ਸੀਗਾ ਨਾਲ ਤੇ ਬਾਕੀ ਇੱਕ ਓ ਹੁੰਦਾ ਨਾ ਹਰੇ ਮੂੰਹ ਦੀ ਦਾਲ ਹੁੰਦੀ ਆ। ਓਨੂੰ ਪੀਸ ਕੇ ਆਪਾਂ ਬਣਾਉਨੇ ਆਂ ਨਾ ਜਿਵੇਂ
ਹਾਂ ਹਾਂ ਹਾਂ।
ਓਹ ਉਤੱਪੇ ਹੁੰਦੇ ਨੇਗੇ ਜੇੜੇ ਡੋਸੇ ਟਾਈਪ ਦੇ। ਓ ਬਣਾਏ ਅਸੀ ਹਾਂਜੀ। ਤੇ ਤੁਸੀਂ। ਤੁਸੀ ਕੀ ਬਣਾਏਆ ਭੈਣ ਜੀ?
ਕੀਏ।
ਹੈਲੋ, ਤੁਸੀ ਕੀ ਬਣਾਏਆ ਜੀ?
ਅਸੀ ਤਾਂ ਕੱਦੂ ਬਨਾਏਆ ਸੀ। ਮੈਨੂੰ ਵਧੀਆ ਤਤੇ ਲੱਗਦਾ ਨੀ ਪਰ ਖਾਣਾ ਪੇਆ ਹੁਣ ਭੁ ਭੁੱਖ ਲੱਗੀ ਹੋਈ ਸੀ। ਕੀ ਕਰ ਸਕਦੇ ਆਂ ਹਨਾ।
ਦਾਲ ਪਾ ਕੇ ਬਣਾਏਆ ਸੀਗਾ।
ਹਾਂਜੀ।
ਦਾਲ ਪਾ ਕੇ ਬਣਾਏਆ ਸੀ।
ਹਾਂ ਦਾਲ ਪਾ ਤੇ ਫੇਰ ਦਈਂ ਨਾਲ ਖਾਧਾ ਗੇਆ ਚਲੋ ਖਾਣਾ ਤਾਂ ਪੈਣਾ ਹੁਣੈ। ਹੂੰ।
ਅੱਛਾ।
ਕਰਨ ਲੱਗੇ। ਮੈਂ ਤੇ ਕੈਣਾ ਸੀ ਕੋਫਤੇ ਬਣਾ ਲੋ ਪਰ ਮੰਮੀ ਨੇ ਕੱਦੂ ਬਣਾ ਤਾ।
ਅੱਛਾ ਕੋਈ ਨੀ। ਫੇਰ ਬਣਾ ਦੂ ਕੋਫਤੇ ਮੰਮੀ।
ਹੋਰ ਓਹੀ ਗੱਲ ਆ। ਹੋਰ ਗਏ ਨੀ ਕਿਤੇ ਘੁੰਮਣ ਘਾਮਣ? ਹਾਂਜੀ ਹਾਂਜੀ ਵਧੀਆ ਸਾਰੇ।
ਹੋਰ, ਮੈਂ ਕੈ ਗਏ ਨੀ ਕਿਤੇ ਘੁੰਮਣ ਘਾਮਣ।
ਬਸ ਏਥੇ ਨੇੜੇ ਈ ਗਏ ਸੀਗੇ ਅੱਜ ਤਾਂ। ਨੇੜੇ ਈ ਗਈ ਸੀਗੀ ਏਥੇ ਆ ਗਏ ਆਂ ਅਸੀ ਦੁਕਾਨ ਤੇ ਮਗਰੋਂ।
ਹਾਂ
ਤੁਸੀਂ ਕਿੱਥੇ ਗਏ ਸੀਗੇ?
ਅਸੀਂ ਸੋਚਦੇ ਆਂ ਗੋਆ ਜਾਣ ਦਾ, ਘੁੰਮਣ ਦਾ।
ਅੱਛਾ।
ਹਾਂ ਵਧੀਆ ਪਲੇਸ ਆ ਨਾ ਓ ਘੁੰਮਣ ਲਈ।
ਬਧੀਆ ਵਧ
ਹ
ਵਧੀਆ ਵਾ ਪੈਸੇ ਵੀ ਵਾਧੂ ਲੱਗਦੇ ਨੇ, ਘੁੰਮਣ ਲਈ ਤਾਂ ਪੈਸਾ ਚਾਈਦਾ ਵਈ ਖੁਲਾ- ਡੁੱਲਾ।
ਹਾਂ ਹਾਂ ਓ ਤਾਂ ਸਈ ਗੱਲ ਐ, ਬਈ ਪੈਸਾ
ਪੈਸਿਆਂ ਦੀ ਗੱਲਾਂ ਨੇ।
ਹਾਂ ਓ ਵੀ ਆ ਹਾਂਜੀ ਹਾਂਜੀ।
ਪੈਸਾ ਤਾਂ ਅਸੀਂ ਕਨੇਡਾ ਵੀ ਪੋਂਚ ਜੀਏ ਅੱਜ। ਠੀਕ ਆ ਆਪਣਾ ਕਨੇਡਾ ਤੇ ਏਥੇ ਈ ਆ।
ਓ ਤਾਂ ਗੱਲ ਸਈ ਆ। ਪਰ ਆਪਣੇ ਏਥੇ ਦਾ ਚੱਲ ਜਵਾਕ ਦਾ ਵਧੀਆ ਪੜ੍ਹ ਕੇ, ਏਥੇ ਵੀ ਵਧੀਆ ਈ ਜੋਬ ਜੂਬ ਕਰ ਲਿਆ। ਕਨੇਡਾ ਜਾਣ ਦੇ ਕੀ ਲੋੜ ਆ।
ਹਾਂਜੀ।
ਹੂੰ- ਹੋਰ। ਤੁਸੀਂ ਸੁਣਾਓ ਠੀਕ ਚੱਲਦਾ ਪਿਆ ਤੁੁਆਡਾ ਕੰਮ ਕਾਰ।
ਕੀ ਕਰਦੇ ਸੀ ਤੁਸੀਂ, ਹੁਣ ਪੜ੍ਹਾਈ 'ਚ?
ਮੇਰੇ ਹੁਣ ਸਟੱਡੀ ਹੋਈ ਆ, ਪੇਪਰ ਹੋਏ ਨੇ।
ਹਾਂਜੀ।
ਹਾਂਜੀ -ਤੇ। ਰਿਜ਼ਲਟ ਆਊਗਾ ਫੇਰ ਦੇਖ ਦੇ ਆਂ।
ਕੋਈ ਨੀ ਵਧੀਆ ਈ ਆਊਗਾ, ਮੈਨੂੰ ਵੀ ਨਾ ਭੁੱਲਣਾ ਮੈਨੂੰ ਫੋਨ ਕਰ ਦੇਣਾ।
ਜ਼ਰੂਰ ਕਰਾਂਗੇ ਬਸ ਵਧੀਆ ਆ ਜੇ, ਫੇਰ ਤਾਂ ਫੋਨ ਕਰਨ ਜੋਗੇ ਰਾਂਗੇ।
ਨਾ ਕਿਉਂ ਨਾ ਰੋਗੇ, ਵਧੀਆ ਹੋਊਗਾ ਤੁਆਡਾ ਰਿਜ਼ਲਟ।
ਹੋਰ ਕੀ ਰਿਜ਼ਲਟ ਤੇ ਸਾਰਾ ਕੁਛ ਡਿਪੈਂਡ ਹੁੰਦਾ ਨਾ, ਅੱਗੇ ਦਾ ਵੀ ਕਿਵੇਂ ਕੀ ਕਰਨਾ। ਜੋਬ ਵਗੈਰਾ ਸਭ ਕੁਛ।
ਹੂੰ ਤੁਆਡਾ ਤੁਸੀਂ ਲਖਵਿੰਦਰ ਆਂਟੀ ਜੀ ਬੋਲ ਰੇ ਓ ਨਾ।
ਹਾਂਜੀ।
ਲਖਵਿੰਦਰ ਆਂਟੀ ਜੀ ਗੱਲ ਕਰ ਰਏ ਓ ਤੁਸੀਂ।
ਜੀ ਨਈ, ਮੈਂ ਉਨਾਂ ਦੀ ਕੁੜੀ ਆਂ।
ਆਛਾ ਮੈਨੂੰ ਤਾਂ ਆਵਾਜ਼ ਓਦਾਂ ਈ ਲੱਗ ਰੀ ਆ ਤੁਆਡੀ।
ਹਾਂਜੀ ਸਾਡੀ ਆਵਾਜ਼ ਸੇਮ ਈ ਆ ਦੋਨਾਂ ਦੀ।
ਹੂੰ ਅਛਾ ਮਾਵਾਂ- ਧੀਆਂ ਦੀ ਸੇਮ ਆ ਜੀ।
ਹਾਂ ਸਾਰੇ ਈ ਸਾਰੇ ਈ ਕੈਂਦੇ ਨੇ ਐਵੇਂ ਸਾਡੇ। ਬਾਕੀ ਛੱਡੋ ਵੈਸੇ ਮੇਰੇ ਪਾਪਾ ਨੂੰ ਆਵਾਜ਼ ਨੀ ਪਤਾ ਲੱਗਦੀ, ਜੇ ਅਸੀਂ ਓਨੂੰ ਫੋਨ ਲਾਲੀਏ ਓਨੂੰ ਪਤਾ ਨੀ ਲੱਗਦਾ। ਹਾਂ ਓਨਾਂ ਨੂੰ ਅਸੀਂ ਜਾਣ ਕੇ ਛੇੜਦੇ ਵੀ ਰੈਨੇ ਆ ਵੀ ਕੌਣ ਆਵਾਜ਼ ਪਛਾਣ ਲੋ, ਓਨਾਂ ਨੂੰ ਪਤਾ ਨੀ ਲੱਗਦਾ।
ਹਾਂ। ਹੋਰ ਸੁਣਾਓ।
ਹੋਰ- ਤੁਸੀਂ ਦੱਸੋ। ਚਲੋ ਫੇਰ ਕਿਤੇ ਘੁੰਮਣ ਚੱਲੀਏ ਆਪਾਂ।
ਚਲੋ ਦੱਸੋ ਕਦੋਂ ਜਾਣਾ ਵਾ? ਪਲੈਨ ਬਣਾਓ।
ਹਾਂ ਫਿਰ ਗੁਰਦੁਆਰੇ ਹੀ ਘੁੰਮੇ ਆਂਨੇ ਆ ਗੁਰਦੁਆਰੇ ਤਾਂ ਵਧੀਆ ਘੁੰਮਣ ਨੂੰ। ਸ਼ਾਂਤੀ ਮਿਲਦੀ ਐ ਸੱਚੀ, ਗੁਰਦੁਆਰੇ ਜਾ ਕੇ ਤਾਂ।
ਜਿੱਥੇ ਸੁੱਖ ਨੇ ਉੱਥੇ ਸ਼ਾਂਤੀ ਜ਼ਰੂਰ ਆ ਸਾਡੇ।
ਹੂੰ
ਕਿਤੇ ਮਰਜ਼ੀ ਚਲੇ ਜਾਓ, ਉੱਥੇ ਜਾ ਕੇ ਸੁੱਖ ਮਿਲਦਾ ਗੁਰਦੁਆਰੇ।
ਹਾਂ ਉਹੀ ਕਹਿਣ।
ਉਹੀ ਕਹਿੰਨੀ ਆ ਜੇ ਦੋ ਮਿੰਟ ਲਈ ਵੀ ਆਪਾਂ ਐਵੇਂ ਈ ਗੁਰਦੁਆਰੇ। ਘਰ ਕੋਲ ਗੁਰਦੁਆਰੇ ਨੇ ਤੇ ਉੱਥੇ ਚਲੇ ਜਾਈਏ ਤਾਂ ਵੀ ਸਕੂਨ ਜਿਹਾ ਮਿਲ ਜਾਂਦਾ।
ਅੱਛਾ ਹਾਂ, ਹੋਰ ਸੁਣਾਓ ਜੀ?
ਹੋਰ ਤੁਸੀਂ ਦੱਸੋ? ਮੈਂ ਤਾਂ ਬੱਸ ਕੰਮ ਤੇ।
ਹੂੰ-ਹੂੰ
ਉਹਨਾਂ -ਉਹਨਾਂ ਨੂੰ ਪਿਆਰ ਕਰਦੇ ਆ ਫਿਰ? ਸਾਰਾ ਸਿਆਲ ਚਾਹ ਬਣਾਈ ਸੀਗੀ। ਅਛਾ ਪੋਏ ਬਣਾਉਣ ਦਾ ਜੀਅ ਕਰਦਾ ਪੋਏ ਬਣਾਉਂਦੇ ਆਾਂ ਸੋਚ ਰਏ ਆਂ ਚਾਹ ਨਾਲ।
ਹਾਂ।
ਹੂੰ। ਹੂੰ, ਭੁੱਖ ਜਿਹੀ ਲੱਗ ਜਾਂਦੀ ਆ ਟਾਈਮ ਜਾਂ ਸ਼ਾਮ ਜਿ ਨੂੰ ਜੀਅ ਕਰਦਾ ਹੁੰਦਾ ਕੁਛ ਖਾਣ ਦਾ ਵਧੀਆ ਹੈਨਾ।
ਹੂੰ
ਹੂੰ, ਬਾਹਰ ਦਾ ਤਾਂ ਖਾ ਨਹੀਂ ਸਕਦੇ ਬਾਹਰ। ਦਾ ਮਨਾ ਕੀਤਾ ਹੋਇਆ ਘਰਦਿਆਂ ਨੇ।
ਹੰਮ- ਹੰਮ -ਹੰਮ
ਹੰਮ, ਬਾਹਰ ਤਾਂ ਕਹਿੰਦੇ ਫਿਰ ਖਾਣਾ ਈ ਆ ਬਹੁਤ ਕੁਛ ਹੋ ਜਾਂਦਾ ਇਹ। ਹੋ ਜਾਂਦਾ ਉਹ ਕੁਛ ਹੋ ਜਾਂਦਾ ਹੰਮ। ਫਿਰ ਮੈਂ ਕਿਹਾ ਘਰੇ ਹੀ ਬਣਾ ਕੇ ਦੇ ਦਿਆ ਕਰੋ ਸਾਨੂੰ।
ਹੈ -ਹੈ ਹੋਰ ਕੀ।
ਹਾ ਨਾ ਫਿਰ ਉਹੀ ਚੀਜ਼ਾਂ ਫਿਰ ਘਰੇ ਬਣਾ ਲਉ ਕਿਉਂਕਿ ਹੁਣ ਬਾਹਰ ਦਾ ਤਾਂ ਸਵਾਦ ਲੱਗਦਾ ਖਾਣ ਨੂੰ ਜੇ ਚੀ ਗਲ ਦੱਸਾਂ ਬੇ। ਕਦੇ- ਕਦੇ ਹੋ ਜਾਂਦਾ ਹੁਣਾ ਜੀਅ ਕਰਦਾ ਹੁੰਦਾ ਵੀ ਬਾਹਰ ਦਾ ਵੀ ਖਾਈਏ।
ਹੈਨਾ।
ਹਾਂਜੀ ਬਰਾਬਰ। ਮੈਂ ਪਈ ਸੀਗੀ।
ਅੱਛਾ।
ਮੈਂ ਵੀ ਪਈ ਸੀਗੀ ਮੈਂ ਬਸ ਹੁਣ ਸ਼ਾਮ ਨੂੰ ਲੱਗਣਾ ਨਾ। ਰੋਟੀ ਪਾਣੀ ਦਾ ਤਾਂ ਕਰਨਾ ਈ ਪੈਣਾ।
ਆਹੋ ਕੀ ਬਣਾਉਣਾ ਸ਼ਾਮ ਨੂੰ?
ਦੇਖੋ ਦਾਲ ਤਰੋਂਗੀ ਹੁਣ ਸਬਜ਼ੀ ਬਹੁਤ ਟਾਈਮ ਹੋ ਗਈ।
ਅੱਛਾ- ਅੱਛਾ ਹਾਂ। ਸਾਲਾ ਅਸੀਂ ਵੀ ਹੁਣ ਸੋਚ ਰਹੇ ਹਾਂ ਹੁਣ ਤਾਂ ਸ਼ਾਮ ਨੂੰ ਚੌਲ ਬਣਾਉਨੇ ਮਸਾਲੇ ਵਾਲੇ ਤੇ ਬੜਾ ਦਿਲ ਕਰਦਾ ਸੀਗਾ ਦੁਪਹਿਰੇ ਇਹਨਾਂ ਨੇ ਫਿਰੁ ਕੱਦੂ ਬਣਾ ਲਿਆ ਮੈਂ ਕਿਹਾ ਚੌਲ ਬਣਾਉਂਨੇ ਹਾਂ। ਤੇ ਗੋਭੀ ਸਈ ਪਈ ਗੋਭੀ ਸੋਇਆਬੀਨ ਪਈ ਨੇ ਮਿਕਸ ਜ ਪ
ਹੰਮ
ਕੇ ਹਨਣਾ ਸਵਾਦ ਲੱਗਦਾ ਹਮ ਤੁਸੀਂ ਕਿਵੇਂ ਬਣਨੇ ਹੋ ਦੀ ਚੌਲ
ਹਮ ਮੈਂ ਨਾਦ ਜਿਦਾ ਉਹਦੇ ਚ ਦੇਖੋ ਆਲੂ ਮਟਰ ਆਾਂ ਤੇ ਨਾਲੇ ਪਿਆਜ ਹਰੀਆਂ ਮਿਰਚਾਂ ਤੇ ਮੈਗੀ ਮਸ ਪਹਲਾ ਇਸ ਪਾਤ ਕਿਉ ਧਨਾ ਮਸਾਲਾ ਪਾ ਕੇ ਨੂਣ ਹਲਦੀ ਹਲਦੀ ਵਾਲੇ ਬਣਾਉਣੇ ਅਤੇ ਹਲਦੀ
ਹ
ਤੇ ਲਾਲ ਮਿਰਚ ਮੈਂ ਨਹੀਂ ਪਾਉਂਦੀ
ਅੱਛਾ
ਹਠਕ
ਲਾਲ ਮਿਰਚ ਤੋਂ ਬਿਨਾਂ ਸਵਾਦ ਬਣਦੇ ਨੇ
ਹਮ
ਅੱਛਾ ਅਸੀਂ ਤਾਂ ਲਾਲ ਮਿਰਚ ਤੋਂ ਬਿਨਾਂ ਖਾਂਦੇ ਨੀ ਗੇ
ਹਾਂ
ਲਾਲ ਮਿਰਚ ਨਾ ਹਾਂ ਤੇ ਹਰੀ ਮਿਰਚਾਂ ਵੀ ਪਾ ਲੈਂਦੇ ਹਾਂ ਪਰ ਲਾਲ ਮਿਰਚ ਵੀ ਸਾਨੂੰ ਮਿਰਚ ਬਹੁਤ ਲੱਗਦੀ ਹੈ ਨਾ
ਹਾਂਜੀ ਤੁਸੀਂ ਪਾਂਦੇ ਹੋ ਲੱਗਦਾ ਮਿਰਚਾਂ ਮਨਮਨ
ਹਾਂ ਸਹੀ ਗੱਲ ਅ ਹੋਰ ਤੁਸੀਂ ਕੋਈ ਕੰਮ ਤੰਦਾ ਕੁਛ ਕਰਦੇ ਐ ਹਾਂਜੀ ਹੈਲੋ
ਕਿੰਨੀਆਂ ਮਿਰਚਾਂ ਪਾ ਲੈਂਦੇ ਹੋ ਫੇਰ ਹਰੀਆਂ ਮਿਰਚਾਂ ਵੀ ਲਾਲ ਵੀ ਲਾਲ ਨਾਲ ਐਸੀਡਿਟੀ ਦੀ ਪ੍ਰੋਬਲਮ ਹੁੰਦੀ ਆ
ਹੁੰਦੇ ਆ ਪਰ ਸੁਆਦ ਵੀ ਉਨਾ ਹੁੰਦਾ
ਸਵਾਦ ਦੇਖਣਾ ਜਾਂ ਆਪਣਾ ਆਪਣੇ ਸਰੀਰ ਨੂੰ ਆਪਾਂ ਦੇਖਣਾ ਇਹ ਦੱਸੋ ਫਿਰ ਬਟ ਤੁਹਾਨੂੰ ਵੀ ਤਾਂ ਤਕਲੀਫ਼ ਹੁੰਦੀ ਹੈ ਨਾ ਮਾੜੀ ਮੋਟੀ ਦੀ ਹੋਰ ਗੱਲ ਆ ਪਰ ਫੇਰ ਤੁਸੀਂ ਹਰੀ ਮਿਰਚ ਜਿੰਨੀ ਖਾਓਗੇ ਉਹ ਤਾਂ ਵੀ ਵਧੀਆ ਵਾ ਮਤਲੂੰ ਉਹ ਵੀ ਇੰਨੀ ਨੀ ਖਾਣੀ ਹੈ ਨਾ ਥੋੜ੍ਹੀ ਬੱਤੀ ਉਹ ਵੀ ਖਾ ਸਕਦੇ ਹੋ ਐਂ ਥੋੜ੍ਹੀ ਥੋੜ੍ਹੀ ਯੂਜ ਕਰਿਆ ਕਰੋ
ਹਮ ਹਮ ਸਹੀ ਗੱਲ ਆ ਸਹੀ ਗੱਲ ਆ ਹੈਲਥ ਤਾਂ ਚਲੋ ਕੋ ਇਹ ਵੀ ਗੱਲ ਵਧੀਆ ਹਨਾ ਧਿਆਨ ਦੇਣਾ ਚਾਹੀਦਾ ਹੈ ਸਰੀਰ ਦਾ ਵੀ ਧਿਆਨ ਦੇਣਾ ਚਾਹੀਦਾ ਮੈਂ ਕਿਹਾ
ਬਿਲਕੁਲ ਹੈ
ਹਾਂ ਹਾਂ
ਲਖਵਿੰਦਰ ਭਾਬੀ ਜੀ ਕਿਵੇਂ ਨੇ ਕੀ ਕਰਦੇ ਹੋ
ਉਹ ਵੀ ਗਏ ਨੇ ਮਾੜਾ ਜਿਹਾ ਬਾਹਰ ਗਏ ਨੇ
ਤੁਸੀਂ ਔ
ਹਾਂਜੀ
ਹੈਲੋ
ਹਾਂਜੀ ਹਾਂਜੀ
ਤੁਸੀਂ ਉਹ ਗੱਲ ਕਰਦੇ ਹੋ
ਹਾਂਜੀ। ਹੋਰ, ਕਲਾਈਮੇਟ ਕਿਵੇਂ ਦਾ ਥੋਡਾ?
ਵਧੀਆ ਹੁਣ ਤਾਂ ਨੀ ਮੀਂ-ਮਾਂ ਪੇਆ ਠੰਡਾ ਈ ਮੌਸਮ ਆ ਵਧੀਆ ਕੂਲੀਂਗ। ਹੁਣ ਚੱਲਦਾ ਵਾ, ਹਾਲੇ ਮੀਂ-ਮਾਂ ਪੈਣਗੇ ਫੇਰ ਦੇਖੋ ਜੀ।
ਹਾਂ, ਸਾਡੇ ਵੀ ਧੁੱਪ ਜੀ ਹੋਈ ਪਈ ਆ।
ਅੱਛਾ ਧੁੱਪ ਆਈ ਹੋਈ ਆ।
ਹਾਂਜੀ-ਹਾਂਜੀ ਧੁੱਪ ਜੀ ਹੋਈ ਪਈ ਆ।
ਅੱਛਾ।
ਮੈਨੂੰ ਤਾਂ ਨੀਂ ਵਦੀਆ ਲੱਗਦਾ, ਮੈਨੂੰ ਤਾਂ ਓਹੀ ਮੌਸਮ ਵਦੀਆ ਲੱਗਦੈ ਜਾਂ ਤਾਂ ਮੀਂ ਪਵੇ।
ਹਂ-ਹਂ।
ਤੇ, ਮੈਨ ਤਾਂ ਓਹੀ ਵਧੀਆ ਲੱਗਦੈ, ਨਾ ਜਾਦਾ ਠੰਡ ਦਾ ਵਧੀਆ ਲੱਗਦਾ। ਗਰਮੀ ਨੀਂ ਪਸੰਦ।
ਹਮ। ਥੋਨੂੰ ਕੀ ਪਸੰਦ ਐ ਦੱਸਨੈ ਮੈਨੂੰ।
ਹਾਂਜੀ।
ਕਲਾਈਮੇਂਟ ਕੇੜਾ ਪਸੰਦ ਆ ਤੁਆਨੂੰ?
ਮੈਂ, ਓਹੀ ਠੰਡ ਤੇ ਮੀਂ ਜਾਦਾ ਵਧੀਆ ਲੱਗਦਾ। ਚਲੋ ਭੈਂਜੀ ਰੱਖਦੀ ਆਂ ਮੈਂ ਫੋਨ ਮਾੜਾ ਜੇਆ ਕੰਮ ਕਰ ਲਾਂ, ਹਾਂਜੀ। ਸਸ ਸ੍ਰੀ ਅਕਾਲ ਜੀ।